ਹੈਲੋ
ਸਤਿ ਸ਼੍ਰੀ ਅਕਾਲ, ਵੀਰ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ?
ਬਸ ਵਧੀਆ ਜੀ ਹੋਰ ਸੁਣਾਓ ਕੀ ਕਰਦੇ ਪਏ ਸੀ
ਹਬ ਕੁਛ ਨੀ ਬਰ
ਅੱਛਾ ਪੱਠੀ ਬਾਲ ਲਈ ਏ।
ਹਾਂ
ਹਾਂਜੀ
ਜੀ ਅਵਾਜ ਆ ਰਹੀ ਹੈ ਸਾਹਬ।
ਹਾਂ ਆਵਾਜ਼ ਆਦੀ ਪਈ ਨਾ ਕੱਟ-ਕੱਟ ਕੇ ਹਾਂ ਨੈਟ ਵਰਕ ਚੱਲਦੇ ਪਏ ਨੇ
ਹਮ ਮੁਖਨ ਇੱਕਪਰੀ ਲ ਨਾਵ
ਠੀਕ ਏ,
ਹੂੰ ਹੋਰ ਦੱਸੋ?
ਬਸ ਵੱਧੀਆ ਜੀ ਹੋਰ ਸੁਣਾਓ ਨਵੀਤਾ ਜੀ?
ਬਸ ਵੱਧੀਆ ਵੱਧੀਆ ਇੱਕਦਮ ਫਸਟ ਕਲਾਸ ਬਸ ਹੁਣ ਹੱਥ ਪੈਰ ਧੋਣ ਲੱਗਿਆ ਜੀ
ਅੱਛਾ! ਅੱਛਾ! ਤੁਸੀਂ ਕਹਿੰਦੇ ਜੈ ਉੱਪਰ ਚਲੇ ਜਾਂਦਾ ਉੱਪਰ ਕਿਥੇ ਐ ਪਾਹਾੜਾ ਤੇ।
ਉੱਪਰ ਹਾਂ ਪਹਾੜਾਂ ਤੇ ਹੁਣੇ ਅਸੀਂ।
ਅੱਛਾ! ਅੱਛਾ! ਹੋਰ ਸੁਣਾਉਣਾ ਨਵੀ ਤਾਜ਼ੀ ਆਜ ਕੰਮ ਕਾਜ ਛੁੱਟੀ ਹੋ ਗਈ ਐ।
ਹਾਂਜੀ -ਹਾਂਜੀ ਰੋਟੀ ਦਾ ਲੰਚ ਟਾਈਮ ਹੋਆ ਹਾਂਜੀ- ਹਾਂਜੀ
ਅੱਛਾ! ਅੱਛਾ! ਹਾਂ ਠੀਕ ਆ ਠੀਕ ਆ ਬਸ ਵੱਧੀਆ ਹੋਰ ਘਰ ਸਭ ਵੱਧੀਆ।
ਹਾਂਜੀ ਹਾਂਜੀ ਸਭ ਵਧੀਆ ਕਾਰ ਹੋਰ ਤੁਹਾਡਾ ਹੋ ਗਿਆ ਲੰਚ ਟਾਈਮ
ਹਾਂਜੀ ਸਾਡਾ ਵੀ ਹੋ ਗਿਆ ਜੀ।
ਫਸਟ ਕਲਾਸ ਨੇ ਸਾਰੇ
ਅੱਛਾ! ਮੰਮੀ -ਡੈਡੀ ਨੂੰ ਪੈਰੀ ਪੈਣਾ ਕਹਿਣਾ ਮੇਰਾ।
ਠੀਕ ਹੈ ਠੀਕ ਹੈ
ਹਾਂਜੀ, ਹਾਂਜੀ, ਹਾਂਜੀ।
ਹੋਰ ਦੱਸੋ, ਹੋਰ ਸਭ ਵੱਧੀਆ ਇਕਦਮ ਫਕਸ ਕਲਾਸ?
ਹਾਂਜੀ-ਹਾਂਜੀ।
ਘਾਰ ਆਏ ਦੇ ਸੀ।
ਅੱਛਾ-ਅੱਛਾ ਹੂੰ, ਬੜਾ ਵਦੀਆ ਹੋਰ। ਕੀ, ਬਣਾਯਾ? ਹੂੰ ਅੱਛਾ ਜੀ, ਪਨੀਰ ਬੜਾ ਖਾਂਦੇ ਕੀ ਗੱਲ?
ਬ ਡੈੜੀ, ਵੇਆ ਲੀ ਕੋਰੀ ਆ ਨਾ।
ਅੱਛਾ।
ਹੂੰ।
ਹੂੰ, ਓਰ ਸੁਨਾਓ? ਤੁਸੀਂ ਕੀ ਬਣਾਯਾ ਦੈ? ਹੈਲੋ ਅਵਾਜ ਨੀ ਆ ਰੀ? ਹੈਲੋ ਅਵਾਜ ਨੀ ਆਰੀ ਕੀ? ਹੈਲੋ ਹੈਲੋ
ਹੈਲੋ
ਹਾਂਜੀ, ਵਾਜ ਕਾੱਟ ਗੀ ਸੀ? ਏ ਮਿਲ
ਹਾਂਜੀ, ਵਾਜ ਕਾੱਟ ਗੀ ਸੀ, ਓ ਕੋਲ ਆਗੀ ਹਾਂਜੀ-ਹਾਂਜੀ।
ਅੱਛਾ-ਅੱਛਾ।
ਹੂੰ, ਕੋਲ ਆ ਗੀ ਸੀ ਕਿਸੇ ਦੀ।
ਅੱਛਾ
ਹੂੰ।
ਹੂੰ, ਕਾੱਟ ਜਾਂਦੀ ਏ ਨਾ ਵੀਚ ਕੋਲ ਆਜੇ ਤੇ।
ਹਾਂ, ਅਨਨੋਨ ਨੰਬਰ ਤੋ ਕੋਲ ਆਈ ਸੀ, ਪਤਾ ਨੀ ਕਿਦੀ ਏ ਮੈ ਕਾੱਟ ਤਾ ਫੋਨ।
ਠੀਕ ਕੀਤੈ ਵੀਰ ਜੀ, ਹੂੰ ਆੱਜ-ਕਾੱਲ ਤਾਂ ਕੋਲਾਂ ਬੜੀਆਂ ਆ ਜਾਂਦੀਆਂ ਰੋੰਗ ਨੰਬਰ ਤੋਂ, ਵੇਲੇ ਏ ਲੋਕੀ। ਹੈਲੋ ਹੈਲੋ, ਫੇਰਰ ਆਗੀ ਸੀ ਕੋਲ?
ਹੈਲੋ
ਹੈਲੋ
ਹਾਂਜੀ।
ਮ ਕੇਆ ਫੇਰ ਆ ਗੀ ਸੀ ਕੋਲ?
ਚੰਦੂ ਲਾਲ ਦਾ ਫੋਨ ਆ ਰੇਆ ਸੀ ਓਨੇ ਅੜਤਾਲੀ ਸੋ ਰਪੇ ਪਾਏ ਨੇ ਓਦੀ ਕੋਲ ਆ ਰੀ ਏ ਬਾਰ-ਬਾਰ।
ਅੱਛਾ ਜੀ, ਅੱਛਾ-ਅੱਛਾ ਠੀਕ ਏ ਠੀਕ ਠੀਕ ਏ ਜੀ, ਹੋਰ ਸੁਨਾਓ ਘਾਰ ਸਬ ਵਦੀਆ?
ਸਬ ਵਦੀਆ, ਬ ਅੜਤਾਲੀ ਸੋ ਰਪੇ ਪਾਏ ਨੇ ਓਨੇ ਹਾਂ ਕੋਈ ਹੋਣੈ ਬਾਰ ਦੀ ਪਾਲਟੀ ਹੋਣੀ ਏ, ਹੂੰ ਪਾਰਟੀ ਹਾ ਕੋਨ ਏ।
ਅੱਛਾ।
ਹੂੰ, ਪੁੱਛਾ ਗਾ।
ਹਾਂ ਬੜ, ਮ ਗਰਮੀ ਬੜੀ ਆਂਦੀ ਪਈ ਏ ਬਾਰ।
ਹੂੰ, ਗਰਮੀ ਬੋਤ ਹੋ ਰੀ ਏ।
ਹੂੰ, ਬਿਲਕੁਲ ਜੀ ਬਿਲਕੁਲ। ਹੂੰ, ਬੜਾ ਗਰਮੀ ਚਾੱਲ ਰੀ ਏ ਆੱਜ-ਕਾੱਲ।
ਹੂੰ।
ਬਿਲਕੁੱਲ ਜੀ ਬਿਲਕੁੱਲ ਬਰਸਾਤ ਆਈ ਏ ਤੁਹਾਡੇ ਉੱਧਰ- ਹਮ ਬਰਸਾਤ ਆਈ ਏ?
ਹੂੰ
ਬਰਸਾਤ-ਬਰਸੂਤ ਪੈਂਦੀ ਪਈ ਤੁਹਾਡੇ ਉੱਥੇ ਹੈਂਂ
ਹੂੰ।
ਹੂੰ ਕੁਲਦੀਪ ਪਤਾ ਨੀ ਕਿੱਧਰ ਰਿਹਾ?
ਹਾਂ।
ਹੁਣ ਫੋਨ ਈ ਆਣ ਹੀ ਲੱਗ ਗਏ ਨ ਸਾਰਿਆਂ ਦੇ।
ਅੱਛਾ-ਅੱਛਾ।
ਹੂੰ।
ਹਾਂਜੀ ਫਿਰ ਫੋਨ ਆਂਦੇ ਪਏ ਨੇ ਵਿੱਚ। ਹੂੰ ਦਿੱਕਤ ਹੋ ਜਾਂਦੀ ਨਾ ਹੂੰ ਉਹ ਤੇ ਹੈ ਈ‌ ਏ।
ਹਾਂ ਹ ਹ ਗੱਲ ਹੀ ਕਰਦਾ ਸੀ ਮੈਂ ਪਰਾ ਸ਼ਾਇਦ ਇੱਥੇ ਹੀ ਪਰਦੀਪ
ਚਾਚੇ ਦਾ ਪਰਾ ਗਿਆ ਦਾ ਉਹ ਪਰਾ ਨੂੰ ਮਿਲਣ
ਹੂੰ ਉਹ ਕੋਈ ਪੇਮੈਂਟ ਹੋਏਗੀ ਨਾ ਮੈ ਦੱਸ ਦਾਂਗਾ ਤਾਨੂੰ-
ਨਹੀਂ ਦੱਸਣਾ ਜ਼ਰੂਰੀ ੲੈ ਵੀਰ ਜੀ।
ਹੂੰ-ਹੂੰ
ਹਾਂਜੀ-ਹਾਂਜੀ। ਬਸ ਠੀਕ-ਠਾਕ ਬੜੀ ਗਰਮੀ ਪੈ ਰਹੀ ਏ ਕੋਈ ਬਰਸਾਤਾਂ ਵੀ ਨਹੀਂ ਹੋ ਰਹੀਆਂ
ਬੱਦਲੀ ਬ ਹਾਂ ਬੱਦਲ ਵੀ ਨੀ ਦਿਖਦਾ ਪਿਆ ਨਾ ਦੂਰੋ-ਦੂਰ ਤਕ ਨੀ ਦਿਖਦਾ ਪਿਆ-
ਦੂਰੋਂ ਦੂਰ ਤੱਕ ਨਹੀਂ ਦਿਖਦਾ ਪਿਆ ਮੈਨੂੰ ਉਹ ਬੰਦਾ ਨੀ ਦਿਖਦਾ ਪਿਆ
ਹੂੰ-ਹੂੰ ਸਈ ਗੱਲ ਦੀ ਐ।
ਹੂੰ ਹੋਰ ਦੱਸੋ ਨਵੀ ਤਾਜੀ-
ਬਸ ਘਰ ਸਭ ਵਧੀਆ ਹੋਰ ਸਭ ਠੀਕ-ਠਾਕ ਹੋਰ ਕਿਧੱਰੇ ਗਏ ਨੀ ਘੁੰਮਣ-ਫਿਰਨ।
ਹੂੰ ਕਿੱਧਰ ਬੈਠਾ ਹੋਇਆ ਮੈਂ ਲਭਦਾ ਤੈਨੂੰ ਆਏ ਅੜਤਾਲੀ ਸੋ ਰੁਪਏ ਆਏ ਹੋਏ ਈ ਕਹਿ ਦੇ ਉਹਨੂੰ ਅੜਤਾਲੀ ਸੌ ਰੁਪਏ ਆਏ ਨੇ ਚੱਲ ਮੈਂ ਕੋਲ ਕੱਟਦਾ ਦਸਦਾ ਵਾਂ ਹੈਲੋ
ਹੈਲੋ ਹੂੰ ਬਸ ਵਧੀਆ ਠੀਕ-ਠਾਕ। ਹੂੰ ਹੋਰ ਸੁਣਾਓ ਹਾਂ ਕੋਲ ਕੋਲ ਆ ਜਾਂਦੀ ੲੈ ਨਾ ਬਾਰ-ਬਾਰ ਕਰਨ ਬੰਦਾ ਕਹਿ ਦੇ ਘੱਟਦਾ ਪਿਆਦਸ ਮਿੰਟ ਵੇਟ ਨਹੀਂ ਕਰਦਾ ਕੋਲਿੰਗ ਤੇ ਕੋਲਿੰਗ ਕਰੀ ਜਾਣੇ ਕੋਲਿੰਗ ਤੋਂ ਕੋਲਿੰਗ ਪਾਗਲ ਹੀ ਹੁੰਦੇ ਨੇ ਕਈ ਬੰਦੇ
ਹੂੰ।
ਹੁਣ ਪਤਾ ਜੇ ਘੱਟ ਰਿਹਾ ਕੋਈ ਬਿਜੀ ਹੋਣਾ ਪਰ ਇਹਨੂੰ ਘਬਰਾਹਟ ਹੋਣ ਲੱਗ ਜਾਂਦੀ ਜਲਦੀ- ਜਲਦੀ ਫੋਨ ਸਾਡੀ ਗੱਲ ਸੁਣ ਲੇ ਜਿਸ ਤਰ੍ਹਾਂ ਬੜੇ ਬਸ ਜਿਸ ਤਰ ਬੜੇ ਕੰਮ-
ਹੋਰ ਤੁਸੀਂ ਕੈਮਰੇ ਕੁਮਰੇ ਲਵਾਏ ਹੋਏ ਨੇ
ਹਾਂਜੀ ਕੈਮਰੇ-ਕੂਮਰੇ ਤੇ ਲਵਾਏ ਦੇ ਸੀ ਅਸੀਂ
ਅੱਛਾ-ਅੱਛਾ ਕੈਮਰੇ ਚ ਦੇਖਦੇ ਰਹਿਣਾ
ਹਾਂ-ਹਾਂ ਦੇਖਦੇ ਪਏ ਹਾ-ਹਾਂ ਦੁਨੀਆਂ ਦਾਰੀ ਹੈ ਹਾਂਜੀ-ਹਾਂਜੀ ਕੈਮਰੇ ਚ ਦੇਖੇ ਹੋਏ ਨੇ ਬੈਠੇ ਹੋਏ ਨੇ ਸਾਰੇ। ਕੈਮਰੇ ਵੀ ਤੇ ਸਾਰਾ ਕੁੱਛ ਦੇਖਦੇ ਹਾਂ ਅਸੀਂ
ਹਾਂ।
ਕੈਮਰੇ ਲਾਏ ਹੋਏ ਕਿਸ ਵਾਸਤੇ ਓਹਨਾ ਨੇ ਕੈਮਰੇ ਬਹੁਤ ਵਧੀਆ ਹੁੰਦੇ ਨੇ ਚੀਜ਼ ਕੈਮਰੇ ਲਾਏ ਲੋ
ਹਾਂਜੀ ਸਾਰਾ ਜੇੜੇ ਵਿੱਚ ਕੈਮਰੇ ਲਵਾਏ ਹੋਏ ਨਾ ਤੇ ਹੁਣ ਜਿਸਰਾ ਹੁਣ ਇਸ ਟਾਈਮ ਲੇਬਰ ਨੇ ਰੋਟੀ ਖਾਲੀ ਹੋਈ ਹੈ।
ਬਿਲਕੁਲ-ਬਿਲਕੁਲ
ਮੈਂ ਗਿਆ ਸੀ ਥੱਲੇ ਚੱਕਰ ਮਾਰਨ ਸਾਰੇ ਇਧਰ ਉਧਰ ਫਿਰਦੇ ਪਏ ਸੀ।
ਬਿਲਕੁਲ-ਬਿਲਕੁਲ
ਦੇਖਣਾ ਪੈਂਦਾ ਕਿ ਬਾਹਰ ਆਦੇ ਪਏ ਨੇ ਬੰਦਾ ਤਲਾਸ਼ੀ ਲੈ ਲੇ ਬਾਰ ਅੰਦਰ ਹੀ ਬੈਠੇ ਨੇ ਫੇਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਏ।
ਹਾਂ ਬਸ ਥੋੜ੍ਹਾ ਨਜ਼ਰ ਰੱਖਣੀ ਪੈਂਦੀ ਹੈ ਬੰਦਾ ਕੋਲ ਵੀ ਕਰਦਾ ਰੇ ਦੇਖਦਾ ਵੀ ਰੇ।
ਹਾਂ ਉਹ ਤੇ ਹੈ ਹੀ ਏ।
ਹਾ ਕਿਓਂਕਿ ਇਸ ਟਾਈਮ ਸਾਰੇ, ਇਸ ਟਾਈਮ ਸਾਰੇ ਅਸੀਂ ਘਰ ਆ ਗਏ ਹੈ ਨਾ ਰੋਟੀ ਖਾਣ।
ਹੂੰ-ਹੂੰ
ਹੂੰ ਗਰਮੀ ਇਨੀ ਹੈਗੀ ਏ ਯਾਰ ਕੀ ਕਰੀਏ।
ਬਸ ਗਰਮੀ ਹੋਈ ਦੀ ਏ ਬਸ ਟੂਵਲਥ ਤੇ ਨਾਓ, ਨਹਰਾ ਵਿਚ ਛਲਾਂਗਾ ਮਾਰੋ। ੳਹੀ ਚੱਕਰ ਹੋ ਸਕਦਾ। ਬਸ ਵਧੀਆ ਬਸ ਅਸੀ ਤੇ ਇਥੇ ਲੱਗੇਆ ਟੋਲ ਸਾਡੇ ਤੇ ਸੱਤਰ ਰੁਪਏ ਦਾ। ਲੈਂਦਾ ਸੱਤਰ ਰੁਪਏ ਆਹੋ ਕਾਫੀ ਵੱਡਾ ਟੂਯੁਬਲ ਲਿਆ ਉਹਨੇ। ਹੋਦੀ ਜੀ ਬਣਾਈ ਦੀ ਆ ਮਤਲਬ ਕੀ ਨਾ ਸੱਤਰ ਬਿਲਕੁਲ- ਬਿਲਕੁਲ।
ਉਹ ਬੇਟੇ ਕਿਆ ਬਾਤ ਹੈ।
ਬਿਲਕੁਲ ਉਹ ਬਣਾਈ ਹੋਈ ਹੈ।
ਹੂੰ। ਮੈਂ ਸੋਚਦਾ ਵਾ ਮੈਂ ਹੁਣੇ ਚੱਲ ਜਾ ਦੇਖ ਆਵਾਂ ਮਨਚੂਰੀਅਨ ਪੇਟਿਜ਼ ਹੈ ਕਿ ਨੀ ਹੈ।
ਹਾਂ ਮਰੂੰਡੇ ਹੋਏ ਪੈਟਸ ਹੁੰਦੇ ਬੜੇ ਸਵਾਦ ਹੁੰਦੇ ਨੇ ਤੁਸੀ ਖਾਦੇ ਹੋ, ਹਾਂਜੀ-ਹਾਂਜੀ। ਅਛਾ ਪੇਟੀ ਸੁਖਾਉਦੇ ਹੋ ਮਿੰਜਰ ਸਾਲ ਤੋ ਬਾਦ।
ਉਹਨੇ ਮੈ ਜਿਹੜੇ ਪੇਟੀਜ ਲੈ ਆਨਾ ਵਾ ਉਹਨੇ।
ਆ ਹਾਂ-ਹਾਂ ਆ ਗਏ। ਹਾਂ ਠੀਕ ਹੈ ਮਨ ਲੇ ਆਓ ਹੁਣ ਉਹਦੇ ਲੇਬਰ ਵਾਸ ਹਿਸਾਬ ਹੋਏਗਾ ਉਹਦੇ ਗਰਮ ਹੋ ਜਾਦੇ ਨੇ।
ਮੈ ਚਿਕਨ ਪੈਟਿਸ ਲੈਕੇ ਮੈ ਰੱਖ ਲਾਂਗਾ ਜਦੋ
ਹਾਂ
ਟੈਮ ਹੋਏਗਾ ਨਾ ਆਪਾ ਉਸੇ ਟੈਮ ਓਵਨ ਦੇ ਵਿਚ ਗਰਮ ਕੀਤੇ
ਬਹੁ ਹਾਂ ਏਝ ਕਰਦੋ ਇਝ ਵਧੀਆ ਹੁੰਦਾ ਬਿਲਕੁਲ ਜੀ ਬਿਲਕੁਲ।
ਤੇ ਮੈ ਇੱਕ ਤੇ ਗਰਮੀ ਇੰਨੀ ਹੈਗੀ ਏ ਐਨੀ ਗਰਮੀ ਦੇ ਵਿਚ ਜਾਵਾਂਗਾ। ਫੇਰ ਆਵਾ ਫੇਰ ਉਸ ਤੋ ਖਾਵਾ ਗਾ। ਉਹ ਤੇ ਆਪਣਾ ਬੈਠੇ ਨੇ ਮੇਰੀ ਤੇ ਅਜ ਮੈਂ ਹੁਣ ਲੈ ਆਨਾ। ਲਿਆ ਕੇ ਰੱਖਦਾ ਵਾ ਆਪਣਾ ਆਰਾਮ ਨਾਲ ਫਿਰ ਰੋਜੀ-ਰੋਟੀ ਖਾ ਕੇ
ਹਾਂ-ਹਾਂ ਫੇਰ ਆਪਣੀ ਲੇਬਰ ਨੂੰ ਖਵਾਓ ਪੇਟੀਸ। ਬਿਲਕੁਲ ਜੀ ਲੇਬਰ ਨੂੰ ਖ਼ੁਸ਼ ਕਰੋ ਤਾਕੀ ਕੁੱਝ ਨਾ ਕੁੱਝ ਕਰੇਣਗੇ। ਲੇਬਰ ਹੀ ਤੇ ਸਾਰਾ ਓਹ ਸੰਭਾਲਦੀ ਸਾਰਾ ਕੁਛ ਕੰਮ ਸਾਰਾ ਲੇਬਰ ਹੀ ਹੱਥ ਚ ਹੋਦਾ।
ਹਾਂ
ਬਿਲਕੁਲ ਹਾਂਜੀ-ਹਾਂਜੀ ਬਿਲਕੁਲ।
ਨਾਲੇ ਹੁਣ ਮੈਂ ਮਰਿੰਡਾ ਦੀ ਬੋਤਲ ਵੀ ਰੱਖਦਾਗਾ ਉਪਰਲੇ ਪਾਸੇ ਰੱਖ ਦਾਗਾ ਥੱਲੋ ਕੱਡ ਕੇ ਥੋੜੀ ਚਿਲਡ ਹੋ ਜੇ
ਫਰਿਜ ਵੀ ਰੱਖ ਦਓ ਚ ਮਿਰੇਡਾ ਮਰੰਡਾ ਬੋਤਾਂ ਵਧੀਆ ਬਣਾ ਦਓ ਉਨਾਂ ਨੂੰ।
ਅਸੀ ਬਣਾਇਆ ਸੀ ਪ੍ਰੋਗਰਾਮ ਏਦਾ ਟੂਰ ਦਾ ਬਸ ਫੇਰ ਉਹ ਇਕ ਬੰਦਾ ਮੁਕਰ ਗਿਆ ਓਈ ਬ- ਉਹ ਕਰਦੇ ਹੋਏ ਪੈਏ ਕਟਦੇ ਹੈ
ਚਗੋਰਾਡੋ
ਘਬਰਾਹਟ ਹੁੰਦੀ ਛੋਟੇ ਹੌਂਦਿਆਂ ਨਾ ਪੈਹੇ ਖਰਚਦੇ ਡਰਦਾ ਹੈ ਬੜਾ।
ਬਿਲ -ਬਿਲ -ਬਿਲ ਸਹੀ ਗੱਲ ਹੈ ਨਾ ਖਰਚੇ ਬੜੇ ਹੁੰਦੇ ਨੇ ਘਰ ਦੇ ਲੋਕ ਹਾਂਜੀ, ਐਵੀ ਗੱਲ ਠੀਕ ਹੈ ਕਿ ਨਈ। ਬਸ ਵਧੀਆ, ਹੋਰ ਸਭ ਵਧੀਆ ਘਰ ਪਰਿਵਾਰ ਸਭ ਵਧੀਆ ਸਭ ਠੀਕ ਠਾਕ ਨੇ? ਹਾਂਜੀ- ਹਾਂਜੀ।
ਹੂੰ- ਹੂੰ
ਚਲੋ ਠੀਕ ਹੈ ਤੁਸੀ ਕਰਲੋ ਕਮ ਜਿਹੜਾ। ਕਮ ਕਰਨਾ ਤੁਸੀ ਪੇਟੀਸ ਲਿਆਣਾ ਫੇਰ ਅਸੀ ਤੁਹਾਨੂੰ ਦੇਖਦੇ ਹਾ। ਬਾਅਦ ਚੋਂ ਕਰਦੇ ਆ ਕੋਲ
ਹਾਂਜੀ, ਠੀਕ ਹੈ ਸਤਿ ਸ੍ਰੀ ਅਕਾਲ।